ਹੋਰ ਕੀ ਹਾਲ ਹੈ?
ਬਸ ਠੀਕ ਵਧੀਆ, ਤੁਸੀਂ ਸੁਣਾਓ ਠੀਕ?
ਬਸ, ਕੁਛ ਨੀ ਬਸ, ਹੁਨ ਰੋਟੀ ਰੂਟੀ ਖਾ ਕੇ ਇਹ ਵਿਹਲੇ ਹੋਏ ਸੀਗੇ, ਬੱਚਿਆਂ ਨੂੰ ਖਵਾਈ ਹੈਗੀ ਹੈ। ਹਾਂਜੀ, ਹੋਰ ਤੁਸੀਂ ਖਾ ਲਿੱਤੀ ਰੋਟੀ।
ਹਾਂਜੀ, ਬਸ ਬਣਾਈਏ ਹੁਣ ਤੇ ਮੈਂ ਕਿਹਾ ਚੱਲ ਥੋੜੀ ਦੇਰ ਹਵਾ ਲੈ ਲਵਾ, ਕੋਠੇ ਆਈ ਸੀ। ਮੈਂ ਕਿਹਾ, ਫੇਰ ਰੁੱਕ ਕੇ ਖਾਂਨੀ ਆ।
ਹਾਂ, ਪਸੀਨਾ ਵਗੈਰਾ ਸੁੱਕ ਜਾਂਦਾ ਨਾ, ਪਸੀਨਾ ਆਇਆ ਹੋਵੇ, ਤਾਂ ਰੋਟੀ ਖਾਣ ਨੂੰ ਵੀ ਦਿਲ ਨੀ ਕਰਦਾ।
ਹਾਂ-ਹਾਂ, ਹੋਰ?
ਕੀ ਬਣਾਇਆ, ਤੁਸੀਂ ਅੱਜ ਸਬਜ਼ੀ ਕੀ ਬਣਾਈ ਐ।
ਅਸੀਂ ਮੈਂ ਤੇ ਦਾਲ ਹੀ ਬਣਾਈ, ਹੁਣ ਕਰੇਲੇ ਲੈ ਕੇ। ਕ ਹੀ ਸੀ, ਮੈਂ ਕਿਹਾ ਚੱਲ ਸਵੇਰੇ ਕਰੇਲੇ ਬਣਾਵਾਂਗੀ। ਤੇ ਹਾਂ, ਤੇ ਬਸ ਆਹ ਕਰੇਲੇ ਮੈਂ ਕਹਿੰਦੇ ਨੇ ਕਿਸੇ ਨੂੰ ਕਹਿੰਦੇ ਭਰ ਕੇ ਸਵਾਦ ਲੱਗਦੇ, ਨੇ ਤੇ ਇਹ ਕਹਿੰਦੇ। ਨੇ ਵੀ ਕਚਰੀਆਂ ਬਣਾ, ਬੱਚੇ ਕਹਿੰਦੇ ਨੇ ਭਰ ਕੇ ਬਣਾਓ, ਅਸੀਂ ਵਿੱਚੋਂ ਮਸਾਲਾ ਕੱਢ ਕੇ ਖਾ ਲੈਂਦੇ ਹਾਂ। ਤੇ ਪਿਆਜ ਵਾਲਾ,
ਹੂੰ-ਹੂੰ-ਹੂੰ,
ਆਹੋ ਮੈਂ ਹੁਣ ਕਹਿੰਦੀ ਪੈ ਕਿਸ ਤਰਾ ਹੁਣ ਹਾਂ ਤੁਸੀਂ ਕਿੱਸਾ ਬਣਾਦੇ ਹੋ?
ਮੈਂ ਤੇ ਦੇਖੋ, ਪਹਿਲੇ ਜਿਵੇਂ ਕਰੇਲੇ ਲਿਆਦੇ ਨਾ ਤੇ ਇਹਨੂੰ, ਚੀਰਾ ਪਾ ਕੇ ਨਾ, ਇਹਦੇ ਬੀ ਵਗੈਰਾ ਨਿਕਾਲ ਲੈਣੇ ਆ।
ਅੱਛਾ।
ਠੀਕ ਹੈ। ਫੇਰ ਇਹਨੂੰ ਨਾ ਲੂਣ ਲਗਾ ਕੇ ਰੱਖ ਲਈ ਦਾ ਜਿਵੇਂ-ਜਦੋਂ ਭਰਵੇਂ ਕਰੇਲੇ ਬਣਾਈ ਲੂਣ ਲਗਾ ਕੇ ਰੱਖ ਲਈਦਾ। ਫਿਰ ਘੰਟੇ, ਡੇਢ ਬਾਅਦ ਨਾ ਇਹਨੂੰ ਧੋ ਲਈਦਾ। ਤਾਂ ਕਿ ਇਹਦੇ ਵਿੱਚ ਚੋ ਜੇ ਕੜਕਪ ਨਿਕਲ ਜੇ ਨਹੀਂ ਤਾਂ ਨਾ ਕਰੇਲੇ ਕੌੜੇ-ਕੌੜੇ ਬਣਦੇ ਫੇਰ ਸਵਾਦ ਨ ਲੱਗਦੇ ਨਾ ਬੱਚੇ ਖਾਂਦੇ ਹੈ, ਨਾ ਹਸਬੈਂਡ ਖਾਂਦੇ, ਨਾ ਆਪੋ ਖਾਧੇ ਜਾਂਦੇ ਹੈ।
ਹਮ -ਹਮ।
ਤੇ ਉਹ ਫਿਰ ਕੜਕਪਨ ਨਿਕਲ ਜਾਂਦਾ ਫਿਰ ਉਸ ਤੋਂ ਬਾਅਦ ਧੋ -ਧੋ ਕੇ ਫੜਪਣ ਨਿਕਲ ਕੇ ਫਿਰ ਨਾਲ ਹੀ ਆਪਾਂ ਮਸਾਲਾ ਤਿਆਰ ਕਰ ਲੈਣਾ ਇੱਕ ਪਾ ਕੜਾਹੀ ਤਰ ਦਿੰਦੇ ਆ ਤੇਲ ਪਾ ਕੇ ਤੇਲ ਸੁੜਦਾ ਰਹੇਗਾ। ਤੇ ਇੱਕ ਪਾਸੇ ਮਸਾਲੇ ਦੀ ਤਿਆਰੀ ਕਰ ਲੈਣੀ ਪਿਆਜ, ਟਮਾਟਰ ਪਾ ਕੇ ਤੇ ਕਿਧੇ ਤੇਲ ਗਰਮ ਸੜ, ਹਾਂਜੀ ਜਦੋਂ ਤੇਲ ਵਗੈਰਾ ਸੜ ਜਾਏਗਾ, ਫੇਰ ਇਹਨੂੰ ਕਰੇਲੇ ਵਿੱਚ ਪਾ ਦੇਣੇਨੇ ਪਾਣੀ ਨਿਚੜੇ ਹੋਏ। ਕਰੇਲੇ ਜਦੋਂ ਲਾਲ ਹੋ ਜਾਣਗੇ ਕਰੇਲੇ ਨਿਕਾਲ ਲੈਣੇ ਨੇ ਦੂਸਰੇ ਪਾਸੇ ਫਿਰ ਉਸ ਤੋਂ ਬਾਅਦ ਤੜਕਾ ਲਗਾ ਲੈਣਾ ਇਥ ਥੋੜਾ ਜਿਹਾ ਤੇਲ ਪਾ ਕੇ ਨਾ ਨਾ ਮਾਤਰ ਤੇਲ ਕਿਉਂਕਿ ਕਰੇਲਿਆਂ 'ਚ ਪਹਿਲਾਂ ਹੀ ਤੇਲ ਬਹੁਤ ਭਰਿਆ ਹੋ ਜਾਂਦਾ- ਤੇ ਜਦੋਂ ਤੁਸੀਂ ਤੜਕਾ ਲਗਾਉਣਾ ਨਾ ਅਹ ਮਸਾਲਾ ਭੁੰਨਨਾ ਤੇ ਉਹ ਹ ਉਹਦੇ ਚ ਨਾ ਮਾਤਰ ਹੀ ਤੇਲ ਰੱਖਣਾ
ਹਮ ਹਮ
ਬਸ ਪਹਿਲੇ ਪਿਆਜ਼ ਚੰਗੀ ਤਰ੍ਹਾਂ ਲਾਲ ਕਰ ਲੈਣੇ ਨੇ। ਫਿਰ ਟਮਾਟਰ ਵਗੈਰਾ ਪਾ ਲੈਣੇ ਨੇ ਫਿਰ ਉਸ ਤੋਂ ਬਾਅਦ ਨਮਕ ਮਿਰਚ ਜਿੰਨੀ ਕੁਆਟਿੰਟੀ ਹੈਗੀ ਹੈ ਉਸ ਹਿਸਾਬ ਦੇ ਨਾਲ ਨਮਕ, ਮਿਰਚ ਪਾ ਲੈਣਾ।
ਅੱਛਾ, ਤੇ ਤੁਸੀਂ ਸੌਂਫ, ਸੌਂਫ- ਸੂਫੀ ਪਾਦੇ ਹੋ ਅਮਚੂੂਰ
ਅਮਚੂਰ ਪਾਉਦੀ ਹਾਂ ਥੋੜਾ ਜਿ ਜੇ ਟਮਾਟਰ ਨੀ ਪਾਉਂਦੀ ਤੇ ਫੇਰ ਅਮਚੂਰ ਪਾ ਲੈਂਦੀ ਆਂ ਜਿਵੇਂ ਘਰ ਕਿਸੇ ਵੇਲੇ ਟਮਾਟਰ ਨਹੀਂ ਹੈਗਾ ਚੂਰ ਤਾਂ ਚਲੋ ਅਵੇਲੇਬਲ ਹੁੰਦਾ ਹੀ ਹੈ ਸਾਰਾ ਤੇ ਬੰਦਾ ਥੋੜਾ ਫਿਰ ਚੂਰ ਪਾ ਦਿੰਦਾ, ਟਮਾਟਰ ਨਹੀਂ ਪਾਉਂਦਾ ਤੇ ਥੋੜੇ ਜਹੇ ਖੱਟੇ ਬਣ ਆ ਜਾਂਦੇ ਇੱਕ ਅਸੀਂ ਏਦਾਂ ਤਰ੍ਹਾਂ ਦੇ ਬਣਾਦੇ ਹਾਂ, ਇੱਕ ਖਿਚੜੀਆਂ ਵਗੈਰਾ ਬਣਾਦੇ ਹਾਂ ਕੱਟ ਕੇ ਨਾ ਧੋ- ਧੋ ਕੇ ਜਿਵੇਂ ਨਮਕ ਲਗਾ ਕੇ ਧੋ ਕੇ ਫਿਰ ਉਸ ਤੋਂ ਬਾਅਦ ਬਰੀਕ- ਬਰੀਕ ਕੱਟ ਲਈ ਦੀ ਹੈ। ਉਹਨੂੰ ਤਲ ਲਈਦਾ ਹਾਂਜੀ ਗੋਲ -ਗੋਲ ਹਾਂ ਹਾਂਜੀ ਤੇ ਉਹ ਤਲ ਕੇ ਰੱਖ ਲਈਦੇ ਨੇ ਫਿਰ ਉਸ ਤੋਂ ਬਾਅਦ ਕੜਾਹੀ ਚ ਆਲੂ ਪਿਆਜ ਬਣਾ ਲਦੇ ਨੇ, ਥੋੜੇ ਜਿਹੇ ਫਿਰ ਜਦੋਂ ਆਲੂ ਪਿਆਜ਼ ਬਣ ਜਾਂਦੇ ਨੇ ਫਿਰ ਉਹ ਜਿਹੜੇ ਕਰੇਲੇ ਹੁੰਦੇ ਨਾ ਖਿਚੜੀਆਂ ਜਿਹੀਆਂ ਕੱਟੀਆਂ ਹੋਈਆਂ ਉਹ ਆਲੂ, ਪਿਆਜ ਵਿੱਚ ਮਿਕਸ ਕਰ ਲਈ ਦੀ ਹੈ ਬਹੁਤ ਸਵਾਦ ਬਣਦੇ ਨੇ ਇੱਦਾਂ ਵੀ
ਅੱਛਾ ਤੇ ਅਸੀਂ ਤੇ ਇੱਕ ਉਹ ਵੀ ਬਣਾਉਦੇ ਹਾਂ ਨਾ ਅਸੀਂ ਨਾ ਕੰਮ ਮਸਾਲਾ ਪਾ ਕੇ, ਜਿਵੇਂ ਨਮਕ, ਹਲਦੀ, ਅਮਚੂਰ ਤੇ ਸੁ ਸੁੱਕਾ ਧਨੀਆ ਪਾਊਡਰ ਇਹ ਸਾਰਾ ਕੋਲੀ ਚ ਬਣਾ ਲਈ ਦਾ ਬੜਾ ਜਿਆਦਾ ਸਾਰਾ ਬਣਾ ਕੇ ਤੇ ਉਹਦੇ ਵਿੱਚ ਥੋੜਾ ਜਿਹਾ ਅੱਧਾ ਕੁ ਚਮਚਾ ਤੇਲ ਦਾ ਪਾ ਦੇਦਾ ਵੀ ਮਸਾਲਾ ਬਈ ਉਡੇ ਨਾ ਬੈਠਾ ਰਵੈ ਫੇਰ ਸੋਫ ਦਾਦੜ ਕਰਕੇ ਸੋਫ ਵਾਲੀ ਦੀ ਹੈ।
ਨਹੀਂ -ਨਹੀਂ ਜਿਵੇਂ ਤੁਸੀਂ ਮੇਰੀ ਗੱਲ ਨਹੀਂ ਸਮਝਿਆ। ਕਰੇਲੇ ਤੁਸੀਂ ਅਹ ਕੜਾਹੀ ਚੋਂ ਕੱਢ ਲਿੱਤੇ ਉਸ ਤੋਂ ਬਾਅਦ ਤੁਸੀਂ ਨਮਕ, ਮਿਰਚ ਪਾਉਂਦੇ ਹੋ।
ਹਾਂਜੀ, ਤਲ ਕੇ ਨਾ ਜਿਵੇਂ ਕੱਢਲੇ ਹਾਂ ਫੇਰ ਉਸ ਤੋਂ ਬਾਅਦ ਵੀ ਇਹ ਸਾਰਾ ਮਸਾਲਾ ਭਰ ਲਿਆ। ਸਾਰੇ ਕਰੇਲਿਆਂ ਵਿੱਚ ਫੇਰ ਉੱਤੋਂ ਨਾ ਅਸੀਂ ਧਾਗ ਅੱਗੇ ਨਾ ਬੰਦ ਕਰ ਦਿੰਦੇ ਆ, ਤਾਂ ਅੱਗੇ ਨਾ ਬੰਦ ਕਰ ਦਿੰਦੇ ਹਾਂ ਤੇ ਫੇਰ ਜਿਹੜਾ ਜਿਵੇਂ ਤੁਸੀਂ ਕਹਿੰਦੇ ਪਏਓ ਆਲੂ ਤੇ ਪਿਆਜ ਅਸੀਂ ਵੀ ਮੋਟੇ ਮੋਟੇ ਪਿਆਜ ਕੱਢ ਲੈਂਦੇ ਹਾਂ ਆਲੂ ਗੋਲ ਗੋਲ ਆਲੂਆਂ ਨੂੰ ਤੇ ਫਰਾਈ ਕਰ ਲੈਂਦੇ ਹਾਂ ਇਸੇਲੇ ਅਸੀਂ ਕਰੇਲੇ ਕਰਨੇ ਹਨਾ
ਅੱਛਾ ਜੀ ਤੁਸੀਂ ਫਰਾਈ ਕਰਕੇ ਬਣਾਉਂਦੇ ਹੋ ਨੀ ਕਿ
ਆਲੂਆਂ ਨੂੰ ਵੀ ਜਿਵੇਂ ਕਰੇਲਿਆਂ ਨੂੰ ਫਰਾਈ ਕੀਤਾ ਦੇ ਤੇਲ ਵਿਚ ਤੇ ਆਲੂਆਂ ਨੂੰ ਵੀ ਕਰ ਲਿਆ
ਫਿਰ ਜਿਆਦਾ ਤੇਲ ਤੇਲ ਨਹੀਂ ਹੋ ਜਾਂਦਾ ਫੇਰ
ਨਹੀਂ ਨਹੀਂ ਪਿਆਜਾਂ ਵਾਸਤੇ ਥੋੜਾ ਜਿਹਾ ਪਾਈਦਾ ਹੈ ਬਸ ਬਸ ਕਿ ਆਲੂ ਤੇ ਛੋੜ ਹੀ ਦਿੰਦੇ ਨੇ ਇਹਨਾਂ ਨਹੀਂ ਛੱਡਦੇ ਹੈਗੇ ਤੇ ਬਸ ਉਹ ਸਾਰੇ ਕਰੇਲਿਆਂ ਨੂੰ ਇੱਕ ਕਿ ਕਰੇਲੇ ਨੂੰ ਨਾ ਧਾਗਾ ਲਬੇੜਦੀ ਰ ਖੁੱਲੇ ਨਾਲ ਕਿਉਂਕਿ ਮਸਾਲਾ ਬਾਹਰ ਆ ਜਾਏਗਾ। ਤੇ ਬਸ ਫੇਰ ਫਿਰ ਥੋੜਾ ਜਹਾ ਨਾ ਪਾਣੀ ਦਾ ਛੀ ਟਾ ਮਾਰ ਕੇ ਤੇ ਪੰਜ ਸੱਤ ਮਿੰਟ ਵਾਸਤੇ ਨਾ ਢੱਕ ਕੇ ਰੱਖਦੀ ਦ ਵੀ ਥੋੜੇ ਨਰਮ ਹੋ ਮਸਾਲਾ ਵੀ ਨਾਲ ਰਚ ਜੇ ਵਿੱਚ ਤੇ ਇਹ ਵਾਲੇ ਕਰੇਲੇ ਨਾ ਤੁਸੀਂ ਭਾਵੇਂ ਹਫ਼ਤ ਰੱਖੀ ਰੱਖੋ ਖ਼ਰਾਬ ਨੀ ਹੋਣਗੇ ਹਾਂ।
ਆਲੂ ਪਿਆਜ਼ ਪਾ ਦਿੱਤੇ ਨੇ ਫੇਰ ਉਹਦੇ ਨਾਲ ਤਾਂ ਖ਼ਰਾਬ ਹੋ ਹੀ ਜਾਣਗੇ
ਨਹੀਂ ਆਲੂ ਪਿਆਜ ਜਿਵੇਂ ਵਿੱਚੋਂ ਕੱਢ ਲੋਓ ਜਿਵੇਂ ਜਿੰਨੇ ਖਾਣੇ ਨੇ ਉਹਨੇ ਪਾਲੋ
ਠੀਕ ਹੈ ਹਾਂਜੀ ਹਾਂ ਫੇਰ ਖ਼ਰਾਬ ਨੀ ਹੁੰਦੇ ਭਏ ਰਹਿੰਦੇ ਨੇ ਬਡੇ ਟਾਈਮ ਜਿੰਨੀ ਟਮ ਮਰਜੀ ਖਾਓ ਰੋਜ਼ ਭਾਵੇਂ ਕਰੇਲਾ ਕੱਢ ਕੇ ਖਾ ਲੋੋ
ਕਿ ਆਲੂ ਬਚਦੇ ਹੀ ਨਹੀਂ ਬੱਚੇ ਆਲੂ ਨੂੰ ਹੀ ਜ਼ਿਆਦਾ ਖਾਂਦੇ ਨੇ ਕਹਿੰਦੇ ਨੇ ਆਲੂ ਪਿਆਜ ਕੱਢ ਦੋ ਤੇ ਕਰੇਲੇ ਤੇ ਸਾਡੇ ਘੱਟ ਹੀ ਲੱਗਦੇ ਨੇ ਕਰੇਲੇ ਦੇ ਅਸੀਂ ਖਾਂਨੇ ਹਾਂ ਬੱਚੇ ਤੇ ਅੱਧਾ ਚਪਾ ਖਾ ਰੇ ਹਨ ਤੇ ਬਾਕੀ
ਖਲਿਆ ਖਲਿਆ ਬਿਲਕੁਲ ਬਿਲਕੁਲ ਇਹ ਤਾਂ ਹੈੇਗਾ ਉਹ ਥੋੜੇ ਕੋੜੇ ਵੀ ਹੁੰਦੇ ਨਾ ਤਾਂ ਵੀ ਬੇ ਬੱਚੇ ਜ਼ਿਆਦਾ ਪਸੰਦ ਨਹੀਂ ਕਰਦੇ ਇਹ ਚੀਜ਼ ਹੋ ਜਾਂਦੀ ਆ ਬਾਕੀ ਇਹ ਸ਼ੂਗਰ ਵਾਲੇ ਪੇਸ਼ੈਂਟ ਵਾਸਤੇ ਬਹੁਤ ਵਧੀਆ ਹੁੰਦੇ ਨੇ
ਹਾਂ
ਮੇਰੀ ਦਾਦੀ ਰੋਜ਼ ਖਾਂਦੇ ਹੁੰਦੇ ਸੀ ਨਾ ਇਕੱਠੇ ਬਣਾ ਕੇ ਰੱਖ ਲੈਂਦੇ ਸੀ ਕਿੰਨੇ ਵੜੇ ਉਹਨਾਂ ਨੇ ਇੱਕ ਟਾਈਮ ਤਾਂ ਖਾਣਾ ਹੀ ਖਾਣਾ ਕਰੇਲਾ
ਕਰੇਲਿਆਂ ਦਾ ਤੇ ਵੈਸੇ ਉਹ ਵੀ ਅਚਾਰ ਵੀ ਪੈਂਦਾ ਹੈ ਕਰੇਲੇ ਸੁਕਾ ਕੇ ਰੱਖ ਲਓ
ਤੁਸੀਂ ਕਦੀ ਪਾਇਆ ਅਚਾਰ ਕਰੇਲਿਆਂ ਦਾ
ਹਾਂ ਅਸੀਂ ਤੇ ਨਾ ਕਰੇਲੇ ਜਿਵੇਂ ਕਰੇਲੇ ਜਿਵੇਂ ਸੁਕਾ ਲੈਂਦੇ ਆਂ ਧਾਗੇ ਚ ਪਰੋ ਕੇ ਨਾ ਕਰਾਹ ਲੀ ਦੋ ਲੇ ਹਾਰ ਜੇਆ ਬਨਾਯਾ।ਬਸ ਉਹ ਟੰਗਦੀ ਦਾ ਸੁੱਕਦੇ ਜਾਂਦੇ ਨੇ। ਤੇ ਚੰਗੀ ਤਰ੍ਹਾਂ ਸੋ ਜਾਨਾ ਬਿਲਕੁਲ ਵੀ ਜਿਵੇਂ ਵਿੱਚ ਉਹ ਨਾ ਰਵੇ, ਨਮੀ ਨਾ ਰਵੇ। ਬਸ ਫੇਰ ਉਹਨੂੰ ਅਮ ਦੇ ਚਾਰ ਦਾ ਮਸਾਲਾ ਕੱਢੋ ਤੇ ਉਹਦੇ ਵਿੱਚ ਪਾਲੋ।
ਨਹੀਂ ਫੇਰ ਇਹ ਤੁਸੀਂ ਜਿਹੜਾ ਪਾਂਦੇ ਹੋ ਅਚਾਰ, ਇਹ ਤਲ ਕੇ ਪਾਂਦੇ ਹੋ?
ਨਹੀਂ ਨਹੀਂ ਮੈਂ ਕਹਿੰਦੀ ਤੇ ਪਈ ਜਿਵੇਂ ਹਾਂ ਜਿਵੇਂ ਕੱਟ ਕੇ ਵਿੱਚ ਚੀਰੇ ਪਾ ਕੇ ਨਾ, ਅੱਧੇ ਅੱਧੇ ਕਰਕੇ ਤੇ ਬਸ ਹਾਰ ਵਿੱਚ ਪਰੋ ਦੋ। ਹਾਰ ਆਕਣ ਜਿਵੇਂ ਪਰੋ ਦੋ ਤੇ ਬਸ। ਸੁੱਕੀ ਜਾਣਗੇ ਆਪਣੇ ਆਪ ਲੱਗਣਗੇ ਦੋ ਚਾਰ ਦਿਨ ਤੇ ਗਰਮੀਆਂ ਨੇ ਤੇ ਹੁਣ ਤੇ ਦੋ ਤਿੰਨ ਦਿਨਾਂ ਵਿੱਚ, ਆਹ ਦੋ ਤਿੰਨ ਦਿਨਾਂ ਵਿੱਚ ਹੀ ਸੁੱਕ ਜਾਣਗੇ।
ਠੀਕ ਹੈ।
ਫਿਰ ਉਹਨੂੰ ਚਾਰ ਦੇ ਮਸਾਲੇ ਚ ਪਾ ਦੋ ਫਿਰ ਹਫ਼ਤਾ ਇੱਕ ਪੇਰ ਰਹਿਣ ਦੋ ਉਹ ਫਿਰ ਚੰ ਇਸੀ ਤਰ੍ਹਾਂ ਗੱਲ ਜਾਣਗੇ
ਅੱਛਾ ਫਿਰ ਇਹਦੇ ਚ ਕੜਕਪਣ ਨੀ ਹੁੰਦਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਬਜ਼ੀ ਬਣਾ ਲਏ ਥੋੜਾ ਕੜਕ ਭਣ ਲੈਂਦੇ ਆ ਯ ਯਾਨ ਕਿ ਖਾਧੇ ਜਾਂਦੇ ਆ
ਹਾਂ ਹੁਣ ਜਿਵੇਂ ਅਸੀਂ ਅੰਬ ਦਾ ਪਾਉਦੇ ਹਾਂ ਅੰਬ ਅੰਬੀਆਂ ਵੀ ਤੇ ਸਖਤ ਇ ਹੁੰਦੀਆਂ ਨੇ ਉਹ ਵੀ ਤੇ ਨਮਕ ਤੇ ਨਮਕ ਚ ਪੈ ਜਾਂਦਾ ਨਮਕ ਤੇ ਹਰ ਚੀਜ਼ ਗਾਲ ਦਿੰਦੀ ਐ। ਨਮਕ ਦੇ ਨਾਲ ਗਲ ਜਾਂਦਾ ਤੇਲ ਵਿੱਚ। ਤੇਲ ਨਾਲ ਅਚਾਰ ਮਸਾਲੇ ਨਾਲ ਗੱਲ ਜਾਂਦਾ ।ਹਫ਼ਤੇ ਬਾਅਦ ਤੁਸੀਂ ਖਾਓ ਏਡਾ ਵਧੀਆ ਬਣਿਆ ਹੋਏਗਾ। ਹੁਣ ਜਿਵੇਂ
। ਹਾਂਜੀ। ਹਾਂਜੀ -ਹਾਂਜੀ- ਹਾਂਜੀ ਇਹ ਤਾਂ ਹੈਗਾ। ਇਹ ਤਾਂ ਇਹਦੇ ਤਾਂ ਬੈਨੀਫਿਟ ਹੀ ਬਹੁਤ ਹੈ ਇਸਦੇ ਜੇ ਗੁਣੀ ਬਹੁਤ ਨੇ ਹਾਂਜੀ।
ਕਿਉਂਕਿ ਬੰਦਾ ਅ ਆਲਸ ਕਰਦਾ ਏ ਰੋਜ ਵੀ ਕਰੇਲੇ ਬਣਾਵਾਂਗੇ ਦੋ ਚਾਰ ਦਿਨ ਚੱਲਣਗੇ। ਅਚਾਰ ਏ ਤੁਸੀਂ ਬਾਹਰ ਹੁਣ ਮਹੀਨਾ ਪੱਕਾ ਪਾਵੇ ਤੁਹਾਡਾ ਚੱਲਦਾ ਰਵੇ ਦੋ ਮਹੀਨੇ ਚੱਲਦਾ ਰਵੇ
ਹਾਂਜੀ ਇਹ ਤਾਂ ਹੈਗਾ। ਹੂ - ਹੂ ਉਹਨੂੰ ਚੰਗੀਆਂ ਧੁੱਪਾਂ ਲੱਗ ਜਾਂਦੀਆਂ ਨੇ ਜਿਵੇਂ ਆਪ ਅੰਬ ਦੇ ਅਚਾਰ ਨੂੰ ਲਵਾ ਲੈਂਨੇ ਆ ਉਹਦੇ ਕਰਕੇ।
ਹਾਂਜੀ- ਹਾਂਜੀ ਉਹ ਤੇ ਹੈਏ ਹੈ।
ਹੋਰ- ਹੋਰ ਤੁਹਾਨੂੰ ਕੀ- ਕੀ ਆਦਾ ਬਣਾਣਾ।
ਬਸ ਬੱਚੇ ਜੋ ਫਰਮਾਇਸ਼ ਕਰਨ ਉਹ ਬਨਾ ਦੀ ਦਾ ਐ। ਬਾਕੀ ਫੋਨ ਤੇ ਅੱਜ ਕੱਲ ਸਭ ਕੁਛ ਦੇਖ ਲਈ ਹੈ।
ਹਾਂ ਯੂਟਿਊਬ ਈ ਪ੍ਰਦਾਨ ਹੋਇਆ ਪਿਆ।
ਹਾਂਜੀ- ਹਾਂਜੀ ਉਹ ਤੇ ਹੈ ਈ ਏ। ਤੇ ਮੇਰੇ ਸਹੂਰਾ ਸਾਹਿਬ ਹੈਗੇ ਨਾ ਉਹਨਾਂ ਨੂੰ ਸ਼ੂਗਰ ਏ। ਅਸੀਂ ਤੇ ਨਾ ਉਹਨਾ ਨੂੰ ਕਰੇਲੇ ਦਾ ਜੂਸ ਵੀ ਕੱਢ ਕੇ ਦਿੰਨੇ ਆ। ਵਿੱਚ ਟਮਾਟਰ ਪਾ ਕੇ, ਵਿੱਚ ਖੀਰਾ ਪਾ ਕੇ।
ਠੀਕ ਐ।
ਕਰੇਲਾ ਪਾ ਕੇ ਇੱਕ ਅੱਧਾ ਕਰੇਲਾ ਪਾ ਲਿਆ ਤੇ ਹਾਂ ਵਿੱਚ ਥੋੜਾ ਪਾਣੀ ਮਿਕਸ ਕਰ ਲੈਂਨੇ ਹਾਂ। ਨਿੰਬੂ ਤੇ ਨਿਚੋੜ ਕੇ ਤੇ ਨਮਕ ਪਾ ਕੇ
ਅੱਛਾ ਜੀ, ਠੀਕ ਹੈ ।ਨਹੀਂ ਵਧੀਆ ਗੱਲ ਹੈਗੈ। ਘਰ ਦੀਆਂ ਜੇੜੀਆਂ ਚੀਜ਼ਾਂ ਨਾ ਔਰਗੈਨਿਕ ਹੈਗੀਆਂ ਬਾਹਰ ਪਤਾ ਨੀ ਕੀ ਕੀ ਮਿਲਾ- ਮਿਲੂ ਕੇ ਦੇ ਦਿੰਦੇ ਨੇ ਕੁਛ ਪਤਾ ਥੋੜਾ ਨਾ ਲੱਗਦਾ। ਇਹ ਚੀਜ਼ ਹੋ ਜਾਂਦੀ ਏ। ਘਰ ਦੀਯਾਂ ਤੇ ਚੀਜ਼ਾਂ ਸਾਫ ਸੁਥਰੀਆਂ ਹੁੰਦੀਆਂ।
ਹਾਂ।
ਹੋਰ ਤੁਸੀਂ ਰੋਟੀ ਖਾ ਲਈ ਹੈ?
ਬਸ ਹੁਣ ਖਾਵਾਂਗੇ ਬਸ ਚਲੋ ਠੀਕ ਹੈ ਫਿਰ। ਬਸ ਆਉਣਗੇ ਬਸ ਫਿਰ ਮੈਂ ਕਹਿੰਦੀ ਆ ਖਾਵਾਗੇ ਇਕੱਠੇ ਬੈੈ ਕੇ ਇੱਕੋ ਵਾਰੀ ਫਿਰ ਕਿਚਨ ਰਸੋਈ ਸਮੇਟੀ ਜਾਏਗੀ।
ਹਾਂਜੀ ਇਹ ਤਾਂ ਹੈਗਾ ਹੈ ਚਲੋ ਠੀਕ ਹੈ ਫੇਰ ਹਾਂਜੀ।
ਚਲੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ।
ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।